ਹੈਲੋ ਸਤਿ ਸ੍ਰੀ ਅਕਾਲ।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
ਜੀ ਸਭ ਵਧੀਆ ਹੈ ਆਪ ਸੁਣਾਓ ਤੁਸੀਂ ਅੱਜ ਕੀ ਕੀਤਾ।
ਬਸ ਕੁਛ ਨੀ ਜਸਟ ਬੈਠੇ ਦੇ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰਦੇ ਹਾਂ ਥੋੜਾ ਔਨਲਾਈਨ ਦਾ ਬਾਰੇ ਪੁੱਛ ਤੁਹਾਨੂੰ ਪਤਾ ਤੇ ਹੈ ਅੱਜ ਕੱਲ ਔਨਲਾਈਨ ਵੀ ਕਿੰਨੀ ਜ਼ਿਆਦਾ ਫਰੋਡ ਸਿਸਟਮ ਹੋਣ ਲੱਗ ਗਿਆ। ਬਸ ਮੈਂ ਤਾਂ ਹੀ ਬੈਠੀ ਸੀ ਮੈਂ ਕਿਹਾ ਚਲੋ ਮੈਂ ਪੁੱਛਾਂ ਸ਼ੋਪਿੰਗ ਵਗੈਰਾ ਵੀ ਮੈਨੂੰ ਕਰਨੀ ਸੀ ਮੈਂ ਬਹੁਤ ਘੱਟ ਕਰਦੀ ਔਨਲਾਈਨ ਸ਼ੋਪਿੰਗ ਤੇ ਮੈਂ ਕਿਹਾ ਚਲੋ ਤੁਹਾਡੀ ਵੀ ਰਾਏ ਲੈ ਲਈਏ ਕਿੱਦਾਂ ਕਰੀਦੀਏ ਨਹੀਂ ਕਰਾਂ ਤੁਸੀਂ ਕੀ ਕਰਦੇ ਹੋ ਜ਼ਿਆਦਾ ਔਨਲ ਨਲਾਈਨ ਕਰਦੇ ਹੋ ਕਿ ਫਲਾਈਨ ਕਰਦੇ ਹੋ।
ਨਹੀਂ ਮੈਂ ਤਾਂ ਔਫਲਾਈਨ ਕਰਦੀ ਆਂ।
ਅੱਛਾ-ਅੱਛਾ ਔਫਲਾਈਨ ਕਰ
ਤੁਸੀਂ ਅੱਜ ਖਾਣੇ ਵਿੱਚ ਕਿਆ ਬਣਾਇਆ ਹੈ।
ਬਸ ਕੁਛ ਨੀ ਬੈਠੇ ਸੀ ਉਹਨੇ ਜਦ ਡਿਨਰ ਦੇ ਵਿੱਚ ਬਣਾ ਲਏ ਸੀ ਰਾਜਮਾਂ ਚਾਵਲ ਬਣਾਏ ਸੀ ਘਰ ਤੇ ਕਹਿੰਦੇ ਰਾਜਮਾਂ ਚਾਵਲ ਖਾਂਦੇ ਆ ਤੇ ਮੈਂ ਕਿਹਾ ਚਲ ਰਾਜਮਾਂ ਚਾਵਲ ਬਣਾ ਲੈਨੇ ਆ।
ਹਾਂ ਰਾਜਮਾ ਚਾਵਲ ਸਭ ਕੋ ਅੱਛੇ ਲਾਦੇ ਨੀ।
ਹਾਂਜੀ-ਹਾਂਜੀ ਸਾਰਿਆਂ ਦੇ ਫੇਵਰੇਟ ਪੰਜਾਬੀ ਦੀ ਡਿਸ਼ ਹੀ ਫੇਵਰੇਟ ਹੈਗੀ ਹੈਦੀ। ਰਾਜਮਾਂ ਚਾਵਲ ਹੋਰ ਹਾਂ ਤੁਸੀਂ ਕੀ ਤੁਸੀਂ ਕੀ ਬਣਾਇਆ ਸੀ।
ਬਸ ਕੁਛੱ ਨੀ ਆਜ ਤੋਂ ਦਾਲ ਔਰ ਚਾਵਲ ਹੀ ਬਣਾਏ ਕਿਉਂਕਿ ਦੇਖੋ ਕਿਤਨੀ ਗਰਮੀ ਪਰ ਰਹੀ ਹੈ।
ਹਾਂਜੀ-ਹਾਂਜੀ।
ਹੂ ਹੋਰ ਬੱ ਤਾਂ ਕੀ ਸ਼ੋਪਿੰਗ ਕਾ ਕੀਆ ਆਜ।
ਬਸ ਕੁਛ ਨੀ ਉਹੀ ਦੇਖ ਰਹੀ ਸੀ ਮੈਂ ਥੋੜਾ ਉਨਲਾਈਨ ਵਗੈਰਾ ਮੈਂ ਕਿਹਾ ਚਲੋ ਦੇਖਾਂ ਕਿੱਦਾਂ ਕੀ ਮਿਲਦਾ।
ਮੈਂ ਵੀ ਸੋਚ ਦੀ ਕਲ ਸ਼ੋਪਿੰਗ ਕਰਨ ਜਾਊ। ਹੂ ਹਮ ਟੋਪ ਜਾਂ ਕੁਰਤੀ ਵਗੈਰਾ ਖ਼ਰੀਦੋ ਕਿੰਨੇ-ਕਿੰਨੇ ਕੀ ਪੜ ਜਾਤੀ ਹੈ ਯ ਕੁੁਰਤੀ ਜਾਂ ਟੋਪ ਵਗੈਰਾ ਗਰਮੀ ਕੇ ਲੀਏ।
ਦੇਖੋ ਇਹ ਤੇ ਹੁਣ ਪਤਾ ਨੀ ਹੈ ਹੁਣ ਮਾਰਕੀਟ ਜਾ ਕੇ ਹੀ ਪਤਾ ਲੱਗੇਗਾ ਕਿਉਂਕਿ ਮੈਂ ਤਾਂ ਜਸਟ ਔਨਲਾਈਨ ਸਰਚ ਵਗੈਰਾ ਕਰ ਰਹੀ ਸੀ ਤੇ ਮੈਂ ਕਿਹਾ ਚਲੋ ਤੁਹਾਡੇ ਕੋਲੋਂ ਪੁੱਛੋ ਔਨਲਾਈਨ ਵਧੀਆ ਹੁੰਦੀ ਹੈ ਕਿ ਔਫਲਾਈਨ।
ਅੱਛਾ ਤੋਂ ਕੱਲ ਕੀ ਚਲਦੇ ਹੈ ਤੁਸ ਮੈਨੂੰ ਵੀ ਬੁਲਾ ਲੈਣਾ।
ਮੈਂ ਤੁਹਾਨੂੰ ਬੁਲਾ ਲਵਾਂਗੀ ਅਸੀਂ ਚੱਲ
ਮੈਨੂੰ ਤਾਂ ਇਹ ਪਸੰਦ ਹੈ ਅਹ ਸ਼ੋਰਟ ਸ਼ੋਟ ਕੁੁਰਤੀ ਲੋਂਗ ਪੈਂਟ। ਤੁਸੀਂ ਬਤਾਓ ਤੁਸੀਂ ਕ ਪਸੰਦ ਹੈ।
ਹਾਂ ਮੈਨੂੰ ਤਾਂ ਮਤਲਬ ਹੈ ਸਬ ਕੁੱਛ ਵੀ ਪਾ ਲੈਨੀ ਹੁੰਨੀ ਆ। ਮਤਲਬ ਜੀਨਸ ਵੀ, ਟੋਪ ਤੇ ਅਹ ਟਰੀ ਵਨ ਪੀਸ ਡਰੈਸਿਸ। ਵੀ ਮੈਂ ਸਾਰਾ ਕੁਛ ਪਾ ਲੈਂਦੀ ਹਾਂ, ਬਸ ਇਹੀ ਚੱਕਰ ਮੈਨੂੰ ਪੈ ਰਿਹਾ ਸੀ ਨਾ, ਮੈਂ ਔਡਰ ਕਰਨਾ ਸੀ ਤੇ ਮੈਂ ਕਿਹਾ ਯਾਰ ਅੱਜ ਕੱਲ ਫਰੋਡ ਵੀ ਇੰਨੇ ਹੋਣ ਲੱਗਗੇ ਪਏ ਨੇ, ਤੇ ਔਨਲਾਈਨ ਦੇ ਵਿੱਚ ਕਿਵੇਂ ਸਹੀ ਰਹੇਗਾ, ਏਹ ਕਿੱਦਾਂ ਕਰਾਂ? ਤਾਂ ਹੀ ਮੈਂ ਤੁਹਾਡੇ ਕੋਲੋਂ ਪੁੱਛਿਆ ਸੀ। ਹੁਣ ਤੁਸੀਂ ਕਹਿ ਰਹੇ ਹੋ ਕਿ ਮੈਂ ਔਫ ਲਾਈਨ ਕਰਦੀ ਹਾਂ ਤੇ ਮੈਂ ਹੁਣ ਫ਼ਿਰ ਕੋਈ ਨਾ, ਅਸੀਂ ਕੱਲ ਚੱਲਾਂਗੇ, ਦੇਖ ਲਾਂਗੇ ਜਾ ਕੇ। ਹਾਂਜੀ।
ਦੂਰ ਪੜੇਗੀ
ਔਫਲਾਈਨ ਦੇ ਵਿੱਚ ਹਾਂਜੀ?
ਕੱਪੜੇਆ ਦੀ ਦੁਕਾਨ ਕਿ ਕਿਤਨੀ ਦੂਰ ਪੜੇਗੀ?
ਨਹੀਂ-ਨਹੀਂ, ਕੋਲ ਹੀ ਹੈਗੀ, ਇੰਨੀ ਦੂਰ ਨਹੀਂ ਹੈਗੀ। ਵੈਸੇ ਮਤਲਬ ਬਜ਼ਾਰ ਚ ਚਲੇ ਜਾਓ, ਉਸ ਤੋਂ ਬਾਅਦ ਸਾਨੂੰ ਸਾਰੇ ਬਸ ਕੱਪੜੇ-ਕੱਪੜੇ ਤੇ ਮਿਲਨੇ ਆ। ਇੰਨਾ ਵੀ ਕੋਈ ਉਹ ਦੂਰ ਹੋ ਜਾਂਦਾ। ਪਰ ਦੇਖੋ ਔਫਲਾਈਨ ਦਾ ਐ ਟਮ ਰਹਿੰਦਾ ਹੈ ਕਿ ਅਸੀਂ ਜਿਵੇਂ ਮਾਰਕੀਟ ਗਏ ਹਾਂ ਮਾਰ ਕੀਟ ਜਾਣ ਤੋਂ ਬਾਅਦ ਸਾਨੂੰ ਪਤਾ ਆ, ਕਿ ਅਸੀਂ ਕਿਹੜੀ ਦੁਕਾਨ ਤੇ ਜਾਣਾ ਆ? ਕੀ ਲੈਣਾ ਹੈ? ਕਰਨਾ ਹੈ? ਸੋ ਅਸੀਂ ਦੁਕਾਨਾਂ ਫਿਰਨੀਆਂ ਹੁੰਦੀਆਂ ਨੇ ਕੱਪੜੇ ਲੈਣ ਲਈ, ਹਨਾ?
ਚਲੇਗੇ ਕੱਲ ਚਲੇਂਗੇ।
ਹਾਂਜੀ-ਹਾਂਜੀ ਕੋਈ ਨੀ, ਇੱਕ ਸ਼ੂਟ ਪਸੰਦ ਨਹੀਂ ਆਇਆ, ਦੂਸਰਾ ਦੇਖ ਲਿਆ, ਦੂਸਰਾ ਨੀ ਆਇਆ, ਤੀਸਰਾ ਦੇਖ ਲਿਆ। ਚਲੋ ਔਫ ਔਫਲਾਈਨ ਦੇ ਵਿੱਚ ਨਾ ਏਦਾ ਰਹਿੰ ਦਾ ਕਿ ਤੁਸੀਂ ਅਗਰ ਜਾ ਰਹੇ ਹੋ, ਹਨਾ ਤੇ ਤੁਹਾਡਾ ਇੱਕ ਆਊਟਿੰਗ ਹੋ ਗਈ। ਤੁਸੀਂ ਅਪਣੇ ਫਰੈਂਡ ਨਾਲ ਘੁੰਮ ਵੀ ਲਿਆ। ਗੱਲਾਂ ਬਾਤ ਤਾਂ ਵੀ ਕਰ ਲੀਆਂ, ਖਾ ਪੀ ਵੀ ਲਿਆ, ਇੰਜੋਏਮੈਂਟ ਵੀ ਹੋ ਗੀ। ਦੇਖੋ ਔਨਲਾਈਨ ਸਿਸਟਮ ਦੇ ਵਿੱਚ ਤਾਂ ਔ ਸਿਸ ਟਮ ਹੁੰਦਾ ਨੀ ਔਨਲਾਈਨ ਦੇ ਵਿੱਚ ਅਸੀਂ ਘਰੇ ਬੈਠੇ ਬੈਠੇ ਦੇਖਣਾ ਹਾਂ ਸਾਨੂੰ ਚੀਜ਼ ਪਸੰਦ ਆ ਚਲੋ ਜੀ ਮੰਗਵਾ ਲੋ ਏਨੂੰ ਕਰ ਲੈ ਔਡਰ। ਦੇਖੋ ਹੁਣ ਕਿਸੇ ਵੇਲੇ ਸਾਡੇ ਨਾਲ ਚੀਜ਼ ਫਰੋਡ ਵੀ ਹੋ ਜਾਂਦੀ ਆ।
ਹਾਂ, ਫਰੋਡ ਤਾਂ ਹੋ ਜਾਂਦੀ ਐ, ਔਨਲਾਈਨ ਜੈਦਾ ਹੋਤੇ ਹੈ ਨਾ।
ਹੂੰ, ਔਨਲਾਈਨ ਤਾਂ ਬਥੇਰੇ ਫਰੋਡ ਹੋਣ ਲੱਗ ਪੇ ਨੇ ਪੈਲਾਂ ਤਾਂ ਕੁਛ ਵੀ ਨੀ ਹੁੰਦਾ ਸੀ ਹੁਣ ਜੈਦ
ਔਨਲਾਈਨ ਇਤਨਾ ਪਸੰਦ ਨ੍ਹੀਂ ਹੈ, ਔਨਲਾਈਨ ਮੈਨੂੰ ਇੰਦਾ ਪਸੰਦ ਨੀ ਐ, ਮੈ ਨਾ ਔਫਲਾਈਨ ਹੀ ਜੈਦਾ ਪਸੰਦ ਹੋਤਾ ਹੈ।
ਅੱਛਾ ਅੱਛਾ, ਓਕੇ ਓਕੇ।
ਚਲੋ ਓਈ ਨਾ ਅਪਣਾ ਅਪਣਾ ਸਭ ਦਾ ਔਪੀਨੀਅਨ ਹੁੰਦਾ ਐ ਜੇੜਾ ਬੰਦਾ ਜਿਦੇ ਵਿੱਚ ਵਧੀਆ ਰੈੰਦਾ ਓਦੇ ਵਿੱਚ ਹੀ ਕਰ ਸਕ ਸਕਦਾ ਐ, ਕਿਸੇ ਨੂੰ ਕੈ ਨਾ ਹਾਂਜੀ।
ਕਿੰਨੇ ਸੂਟ ਲੈਣੇੇ ਹੈ ਆਪ ਕੋ।
ਦੇਖੋ ਔ ਹੋਣ ਮਾਰਕੀਟ ਜਾ ਕੇ ਪਤਾ ਚੱਲੇਗਾ। ਤੁਹਾਨੂੰ ਪਤਾ ਤੇ ਹੈ ਇੱਕ ਵਾਰ ਅਸ ਸੀ ਸੂਟ ਤੇ ਫੇਰ ਹੱਥ ਰੱਖ ਲਈਏ ਤੇ ਫੇਰ ਘੱਟੋ ਘੱਟ ਵੀ ਪੰਜ ਛੇ ਸੂਟਾਂ ਨੂੰ ਥੱਲੇ ਇੱਕ ਸੂਟ ਨੀ ਆਂਦਾ ਸਾਡਾ ਵੀ ਫੇਰ।
ਹੂੰ ਮੈਨੂੰ ਨਾ ਵਾਈਟ ਕਲਰ, ਰੈਡ ਕਲਰ ਹੋਰ ਬਲੈਕ ਕਲਰ ਜੈਦਾ ਪਸੰਦ ਹੈ, ਤੁਸੀਂ ਦੇਖੋ ਤੁਮ ਕਲਰ ਪਸੰਦ ਐ।
ਮੇ ਕੋਲ ਮੈਨ ਮੈਨੂੰ ਵੀ ਜੈਦਾ ਬਲੈਕ ਹੈਗਾ, ਰੋਇਲ ਬਲੂ ਹੋ ਗਿਆ। ਹਾਂ ਮੋਰਪਖੀਆਂ ਕਲਰ ਏਦਾਂ ਦੇ ਕਲਰ ਸੀਗਾ ਨਾ ਥੋੜੀ ਗਰਲੀਸ਼ ਸੂ ਹੁੰਦੇ ਨਾ ਵਧੀਆ ਲੱਗਦੇ। ਦੇ ਐ ਮੈਨੂੰ ਜੈਦਾ ਇੰਬੋਇਡਰੀ ਵਾਲੇ ਨੀ। ਥੋੜੇ ਮੈਨ ਸਿੰਪਲ ਸਿੰਪਲ ਵਰਕ ਵਾਲੇ ਸੂਟ ਹੋਣ ਓਹ ਜੈਦਾ ਸੋਣੇ ਲੱਗਦੇ ਨੇ। ਔ ਤਾਂ ਗੱਲ ਹੈਗੀ ਐ ਇਕ ਬੰਦਾ ਜਾ ਕੇ ਦੇਖੋ ਬਜ਼ਾਰ ਜਾ ਕੇ ਹਾਂਜੀ, ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਹਾਂ ਓਹੀ ਨਾ ਡਾਰਕ ਹਾਂਜੀ ਹਾਂਜੀ ਡਾਰਕ ਕਲਰ ਔਰ
ਤਾਕੇ ਡਾਰਕ ਡਾਕ ਅੱਛਾ ਨੀ ਲੱਗਤਾ।
ਹਾਂ ਡਾਰਕ। ਇੱਕ ਗੱਲ ਨਾ ਮਤਲਬ ਅਜੀਬ ਜਿਹਾ ਲੱਗਦਾ ਹੈ ਖਾਣ ਨੂੰ ਪੈਂਦਾ ਉਹ ਸਮਝ ਨੀ ਆਉਂਦੀ ਫਿਰ।
ਉਸ ਕੋਈ ਹੋੜੇ ਕੋਲ ਕੋਈ ਰ ਰੰਗ ਹੋ ਤਾਂ ਹੀ ਅੱਛਾ ਲਗਦਾ ਹੈ।
ਹਮ ਹਾਂ ਇਹਦੀ ਗੱਲ ਹੈਗੀ ਆ ਸਹੀ।
ਹੋਰ ਜਵਲਰੀ ਵਗੈਰਾ। ਕੇ ਬਾਰੇ ਮ ਬਤਾਓ ਆਪ ਕ ਆਪ ਕਿਆ ਜ਼ਿਆਦਾ ਵਡਆ ਲਗਦਾ ਹੈ ਜਾਂ ਜ਼ਿਆਦਾ ਸੋਨਾ ਲਗਦਾ ਹੈ।
ਨਹੀਂ ਜਵੈਲਰੀ ਵੀ ਸਾਰੀ ਦੇਖੋ ਸੂਟ ਤੇ ਡਿਪੈਂਡ ਕਰਦੀ ਆ ਤੁਸੀਂ ਜਿਦਾਂ ਦਾ ਸੂਟ ਪਾਣਾਵੇ ਤੁਾਨੂੰ ਜੈਲਰੀ ਵਗੈਰਾ ਦੇਖਣੀ ਪੈਂਦੀ ਆ। ਹਨਾ ਅੱਜ ਕੱਲ੍ਹ ਤਾਂ ਜਿਵੇਂ ਮੈਕਸੀਮਮ। ਤਾਂ ਮਤਲਬ ਸੂਟ ਵੀ ਇੰਨੇ ਸੋਹਣੇ ਸੋਹਣੇ ਆਉਣ ਲੱਗ ਗਏ ਨੇ। ਸਾਨੂੰ ਤਾਂ ਜੁਵੈਲਰੀ ਪਾਉਣ ਦੀ ਵੀ ਲੋੜ ਨਹੀਂ। ਪੈਂਦੀ ਹਨਾ। ਬਾਾਹਵਾਂ ਇਹਨੀ ਇੰਬਰਾੋਇਡਰੀ। ਬਵਲੀਆਂ। ਗਲੇ ਵੀ ਥੋੜੇ ਹਨਾ। ਰੀ ਵਾਲੇ ਘੇਰਾ ਸਭ ਕੁਛ ਤੁਸੀਂ ਆਪਣੇ ਪਸੰਦ ਦਾ ਜਿਵੇਂ ਮਰਜ਼ੀ ਤੁਾਨੂੰ ਚੀਜ਼ ਨੂੰ ਡਿਜ਼ਾਇਨ ਕਰ ਲਓ। ਜਵੈਲਰੀ ਮੈਂ ਤੁਥਹਾੀ ਪਾਰਟੀ ਪ੍ਰੈਫਰ ਕਰਦੀ ਹਾਂ। ਹਾਂਜੀ।
ਪਟੀਕ ਪਣਾਕ। ਉਹ ਛੋਟੋ ਸਾਈਜ਼ ਮੈਂ ਹੋ ਹੈ ਨਾ ਮੈ ਜ਼ਿਆਦਾ ਪਸੰਦ ਹੈ।
ਹਾਂ ਹਾਂ ਬੜੇ ਬੜੇ ਸਾਈਜ਼ਾਂ ਚ ਵਿੱਚ ਆਂਦੇ।
ਜੜਾ ਹੈਵੀ ਹੈਵੀ ਲੱਗਦਾ ਹੈ।
ਹਾਂਜੀ ਹਾਂਜੀ।
ਹੂ। ਬੜਾ ਕੁਝ। ਚਲਗੇ ਸ਼ੋਪਿੰਗ ਪੇ ਆਪ ਮੇਰੇ ਨਾਲ ਚਲਣਾ ਫਿਰ ਸ਼ੋਪਿੰਗ ਕਰ ਲੈਣਗੇ।
ਹਾਂਜੀ ਹਾਂਜੀ ਜ਼ਰੂਰ ਕੋਈ ਗੱਲ ਨਹੀਂ ਤੁਸੀਂ।
ਵੀ ਹਮੀ ਇੱਕ ਦੁਕਾਨ ਪਰ। ਧਆ। ਵਹਾ ਕੱਪੜਾ ਬਹੁਤ। ਮਿਲਤਾ ਹੈ।
ਠੀਕ ਏ।
ਹੂ ਆਪ ਚਲਣਾ ਮੇਰੇ ਸਾਥ ਮੈਂ ਦਿਖਾਤੀ ਹ ਇਤਨ ਵਧੀਆ ਵਧੀਆ ਕਲਰ ਔਰ ਇਤੇ ਵਧੀਆ ਵਧੀਆ ਸੂਟ ਪਿਓਰ ਮਲਮਲ ਜੋ ਹਮਾਰਾਰੇ ਯਾਂ ਪਹਿਨਤੇ ਹੈ ਸ਼ੋਟ ਸ਼ੋਰਟ ਕੁੁਰਤੀ। ਏਸ।
ਕੋਈ ਨਹੀਂ ਜ਼ਰੂਰ ਜਾਏਂਗੇੇ ਆਏਂਗੇੇ ਆਪ ਕੇ ਪਾਸ ਲਗਾਏਂਗੇੇ ਚੱਕਰ ਫਿਰ।
ਹਾਂ। ਔਰ ਫਿਰ ਅਕਲੇ। ਕਿ ਵੀ ਤਾਂ ਜਾਣਾ ਹੈ।
ਹਮ ਹਾਂਜੀ ਹਾਂਜੀ ਬਿਲਕੁਲ ਬਸ ਇਹੀ ਚੱਕਰਾਂ ਦੇ ਵਿੱਚ ਸਮਝ ਹੀ ਨਹੀਂੀ ਆਉਂਦਾ ਬੰਦਾ ਕਿੱਥੇ ਕਿੱਥੇ ਜਾਏ।
ਅ ਸ਼ਾਦੀ ਹੈ। ਫੰਕਸ਼ਨ ਚੱਲ ਰਹੇ ਘਰ ਮੈਂ ਵੀ ਲ ਦੇਖ। ਣਾ ਦੇਖਤੀ ਹੁ ਕਿਆ ਟ੍ਰਰੈਂਡ ਚੱਲ ਰਿਹਾ ਹੈ ਆਜ ਕਲ ਨਵਾਂ ਟ੍ਰੈਂਡ